ਹੈਲੋ।
ਹੈਲੋ ਸਤਿ ਸ਼੍ਰੀ ਅਕਾਲ ਜੀ।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
ਸਤਿ ਸ੍ਰੀ ਅਕਾਲ ਭੈਣ ਜੀ ਠੀਕ ਠਾਕ ਵਧੀਆ ਤੁਸੀਂ ਸੁਣਾਓ।
ਹਾਂਜੀ ਸਭ ਵਧੀਆ ਠੀਕ ਠਾਕ ਹੋਰ ਤੁਸੀਂ ਦੱਸੋ।
ਸਭ ਬਸ। ਬੜੇ ਦਿਨਾਂ ਬਾਅਦ ਪਹੁੰਚੇ।
ਹਾਂਜੀ ਮੈਂ ਕਿਹਾ ਤੁਸੀਂ ਤਾਂ ਯਾਦ। ਕਰਨਾ ਨੀ ਅਸੀਂ ਕਰ ਲੈਣੇ ਹਾਂ।
ਚਲੋ ਵਧੀਆ ਕੀਤਾ। ਕੀਤਾ ਜੀ ਵੈਸੇ ਹੀ ਦੱਸੋ ਛੁੱਟੀਆਂ ਨੇ ਬੱਚੇ ਘਰ ਨੇ। ਫੇਰ ਟਾਈਮ ਨਹੀਂ ਲੱਗ ਪਉਦਾ।
ਹਾਂ ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈ ਬੱਚੇ ਘਰ ਨੇ। ਬਸ ਉਹਨਾਂ ਨਾਲ ਬਿਜੀ ਰਹੀਦਾ ਸਾਰਾ ਦਿਨ। ਕੋਈ ਰੁਟੀਨ ਨੀ ਬਣਦਾ ਉਹਦਾ। ਜਦੋਂ ਸਕੂਲ ਜਾਂਦੇ ਨੇ ਹਰ ਕੰਮ ਚ । ਰੁਟੀਨ ਦੇ ਨਾਲ ਹੋ ਜਾਂਦਾ। ਤੇ ਏਦਾਂ ਦੁਪਹਿਰ ਤੱਕ ਤਾਂ ਨਾਸ਼ਤਾ ਹੀ ਨਹੀਂ ਖਤਮ ਹੁੰਦਾ।
ਬਿਲਕੁਲ ਸਹੀ ਗੱਲ ਹੈ ਅਸੀਂ ਵੀ ਦੇਖੋ ਹੁਣ ਰੋਟੀ ਖਾ ਰਹੇ ਹਾਂ ਕਿੰਨੀ ਲੇਟ ਹੋ ਗਏ ਹਾਂ ਅੱਜ ਅਸੀਂ।
ਹਾਂ ਅਸੀਂ ਵੀ ਬਸ ਰੋਟੀ ਬੱਚੇ ਸਵੇਰੇ ਨਾਸ਼ਤਾ ਕਰਿਆ। ਉੱਠਦੇ ਲੇਟ ਏ ਬੱਚੇ। ਬੱਚੇ ਬੱਚੇ। ਤੇ ਉੱਠਦੇ ਬਹੁਤ ਲੇਟ ਨੇ ਉਹ ਫੇਰ। ਬਸ ਉੱਠਦੇ ਲੇਟ ਨੇ ਉਹ ਸਾਰੇ ਕੰਮ ਤੁਹਾਨੂੰ ਪਤਾ ਫਿਰ ਲੇਟ ਲੇਟ ਹੁੰਦੇ ਰਹਿੰਦੇ ਨੇ। ਤੇ। ਮੈਂ ਤੁਹਾਨੂੰ ਤਾਂ ਫੋਨ ਕੀਤਾ। ਕੀਤਾ ਸੀਗਾ ਮੈਂ ਕਿਹਾ ਉਰੇ ਤਾਂ ਮੌਸਮ ਕਿੱਦਾਂ ਇੱਥੇ ਤਾਂ ਬਹੁਤ ਵਧੀਆ ਸਾਡੇ ਮੌਸਮ।
ਅੱਛਾ ਸਾਡੇ ਇੱਥੇ ਬੜਾ ਵਧੀਆ ਮੌਸਮ ਆਇਦਾ ਸਵੇਰੇ ਅ ਰਾਤੀ ਵੀ ਮੀਂਹ ਆ ਰਿਹਾ ਸੀ ਅੱਛਾ ਅਸੀਂ ਹੋਣੀ ਹੋ ਕੇ ਆਏ ਹਾਂ।
ਅੱਛਾ ਕਿੱਧਰ ਗਏ ਸੀ ਤੁਸੀਂ ਅੱਛਾ ਅੱਛਾ ਵਧੀਆ ਤੁਸੀਂ ਤਾਂ ਘੁੰਮ ਫਿਰ ਦੱਸ ਦਿਆਂ ਕਰੋ ਫੇਰ ਅਸੀਂ। ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਬਣਾ ਲੈਂਦੇ।
ਪਹਿਲੇ ਤੇ ਮੇਰੀ ਸਲਾਹ ਸੀ ਤੁਹਾਨੂੰ ਫੋਨ ਕਰਨੇ ਆ। ਤੇ ਬਸ ਇੱਕ ਫੈਮਲੀ ਹੋਰ। ਤਿਉਹਾਰ ਹੋਗੇ ਸਾਡੇ ਨਾਲ ਫੇਰ ਮੈਂ ਕਿਹਾ ਦੇਖੋ ਪਹਿਲੇ ਤੁਹਾਨੂੰ ਮੈਂ ਕਹਿ ਦਿਆਂ, ਫਿਰ ਉਧਰੋਂ ਜਿਹੜੇ ਦੂਸਰੇ ਇਹਨਾਂ ਦੇ ਫਰੈਂਡ ਸੀ ਉਹਨਾਂ ਦੀ ਸਲਾਹ ਬਣਗੀ। ਜਿਸ ਨਾਲ ਜਾਣ ਦੀ ਮੈਂ ਕਿਹਾ ਫੇਰ ਅੱਛਾ ਲੱਗਦਾ ਨਾ ਫਿਰ, ਤੁਹਾਡੀ ਸਲਾਹ ਵਿੱਚ ਰਹਿ ਜਾਂਦੀ।
ਹਾਂ ਨਹੀਂ ਨਹੀਂ ਸਹੀ ਗੱਲ ਹੈ ਨਹੀਂ ਨਹੀਂ ਵਧੀਆ ਕੀਤਾ ਚਲੋ ਹਾਂ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ। ਚਲੋ ਕੋਈ ਨੀ ਫੇਰ ਬਣਾ ਲੈਣਾ ਅਜੇ ਕਿੱਦਾਂ ਰਿਹਾ ਉੱਥੇ ਵਧੀਆ ਸੀ ਗ ਮੌਸਮ
ਬਹੁਤ ਹਾਂ ਬਹੁਤ ਵਧੀਆ ਮੌਸਮ ਲੱਗਦਾ ਬਾਰਿਸ਼ਾਂ ਲੱਗੀਆਂ ਦੀਆਂ ਪਰ ਨਾ ਬਰਸ਼ਾ ਚ' ਵੈਸੇ ਫੇਰ ਹੁਣ ਮੌਸਮ ਹੋਏ ਨਾ ਵੈਸੇ ਨਾ ਹੀ ਜਾਓ।
ਪਤਾ ਕਿ ਮੈਂ ਸੁਣਿਆ ਸਾਰੇ ਕਹਿੰਦੇ ਨੇ ਬਈ ਬਈ ਉਹ ਵਾਲੀ ਗਲੀਆਂ ਚ ਟਰੈਫਿਕਟਫ ਬਹੁਤ ਦੋ, ਤਿੰਨ ਘੰਟਾ ਟ੍ਰੈਫਿਕ ਚ ਗੱਲ ਦੱਸ ਨਾ ਪੈਂਦਾ ਹੈ ਨਾ
ਹਾਂਜੀ ਮੈਂ ਅਸੀਂ ਉੱਧਰ ਫਸ ਵੀ ਗਏ ਸੀਗੇ ਟ੍ਰੈਫਿਕ ਬਹੁਤ ਸੀ। ਅਹ ਅਸੀਂ ਮੈਂ ਮੈਨੂੰ ਮੇਰੇ ਗਏ ਨੇ, ਭਾਬੀ ਕਹਿੰਦੇ ਨੇ ਤੇ ਹੁਣ ਦੱਸਦੇ ਪਏ ਸੀਗੇ ਬੜੀ ਭਾਬੀ ਮਤਲਬ ਮਤਲਬ ਦੱਸ ਸੀ ਕਿ ਬੜਾ ਹੀ ਉੱਥੇ ਜਾਮ ਲੱਗਾ। ਜਿਆਦਾ ਦੋ ਤਿੰਨ ਘੰਟੇ ਹੋ ਗਏ ਜਾਮ ਚ ਹੀ।
ਹਾਂ ਉਹੀ ਤਾਂਹੀ ਮੈਂ ਵੀ ਪਹਿਲੇ ਮੈਂ ਕਿਹਾ ਚਲ- ਚਲੋ, ਪੁੱਸ਼ ਕੇ ਹੀ ਪਤਾ ਲੱਗਦਾ ਨਹੀਂ। ਤਾਂ ਅਸੀਂ ਵੀ ਪਹਿਲੇ ਬਣਾ ਰਹੇ ਸੀ।ਮੈਂ ਕਿਹਾ ਚਲੋ ਬਣਾਉਂਦੇ ਪ੍ਰੋਗਰਾਮ ਤੇ ਭੈਣ ਨੂੰ ਪੁੱਛ ਲੈਂਦੇ ਨਾਲ ਅਗਰ ਜਾਣਾ ਤਾਂ, ਪਰ ਹੁਣ ਤੁਸੀਂ ਕਹਿ ਰਹੇ ਹੋ ਤੇ ਫਿਰ ਅਜੇ, ਇਹਦਾ ਪ੍ਰੋਗਰਾਮ ਅਸੀਂ ਨਹੀਂ ਬਣਾਨਾ
ਅੱਛਾ! ਨਹੀਂ ਹੋਰ ਕਿੱਥੇ ਬਣਾ ਲਓ ਉਹਨਾਂ ਨਾਲ ਪੁਰ ਸਾਹਿਬ ਚੱਲ ਚਲਦੇ ਆਂ,
ਹਾਂ ਅਨੰਦਪੁਰ ਸਾਹਿਬ ਬਣਾ ਲੋ।
ਪਰ ਬਣਾਵਾਂਗੇ ਇੱਕ-ਦੋ ਹਫ਼ਤਾ ਰੁਕ ਜਾਓ। ਪੰਦਰਾਂ ਦਿਨ ਬਾਅਦ ਛੁੱਟੀਆਂ ਤੇ ਦੇਖੋ ਹੈ ਹੀ ਨੇ।
ਭੈਣ ਜੀ ਦੇਖੋ ਪੰਦਰਾਂ ਤਰੀਕ ਅੱਜ ਦੁਬਾਰਾ ਤੇਰਾਂ ਆ ਗਈ। ਪੰਦਰਾਂ ਤਰੀਕ ਤਾਂ ਫ਼ਿਰ ਪੰਦਰਾਂ ਦਿਨ ਬਾਅਦ ਤਾਂ ਛ- ਛੁੱਟੀਆਂ ਖਤਮ ਵੀ ਹੋ ਜਾਣੀਆਂ ਬੱਚਿਆਂ ਦੀਆ ਤਾਂ ਦੇਖੋ, ਨਾ ਤੁਸੀਂ। ਅਗਲੇ ਹਫ਼ਤੇ ਬਣਾ ਦੇਖਣਾ ਨਹੀਂ ਹੁਣ ਤੁਸੀਂ ਬਣਾ ਲਓ ਕਿਉਂਕਿ ਦੇਖੋ ਪਹਿਲੇ ਵੀ ਮੈਂ ਤੁਹਾਨੂੰ- ਤੁਸੀਂ ਤਾਂ ਹੋ ਆਏ ਹੋ। ਸਾਡਾ ਬੱਚੇ ਸਿਰ- -ਖਾਈ ਜਾਂਦੇ ਨੇ। ਸਾਨੂੰ ਲੈ ਕੇ ਜਾਓ, ਤੇ ਮੈਂ ਕਿਹਾ ਚਲੋ ਕੋਈ ਨੀ ਆ- ਅੰਟੀ ਨੂੰ ਪੁੱਛ ਲੈਂਦੇ ਹਾਂ, ਫਿਰ ਇਕੱਠੇ ਜਾਣ ਦਾ ਮਜ਼ਾ।
ਹਾਂਜੀ ਉਹ ਤੇ ਦੇਖੋ ਲਾਸਟ ਟਾਈਮ ਵੀ ਅਸੀਂ ਗਏ ਸੀ ਕਿੰਨਾ ਮਜ਼ਾ ਆਇਆ ਸੀ। ਅਸੀਂ ਸਰਹਦ ਜਦੋਂ ਗਏ ਹਾਂ।
ਹਾਂਜੀ-ਹਾਂਜੀ, ਸਹੀ ਗੱਲ ਹੈ।
ਸੀਗਾ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣਾ।
ਹਾਂ, ਨਹੀਂ-ਨਹੀਂ ਬਹੁਤ ਵਧੀਆ ਇੱਥੇ ਬੱਚੇ। ਬੱਚੇ ਯਾਰ ਬਹੁਤ ਐਕਸ- ਇਕ-ਦੋ ਵਾਰ ਹੋ ਕੇ ਆਏ ਹਾਂ। ਅਸੀਂ ਨਾ ਬੜੇ ਜਲਦੀ ਜਲਦੀ, ਕਿਸੇ ਟਾਈਮ ਮਤਲਬ ਗਏ ਆ ਤੇ ਫਿਰ ਵਿਰਾਸਤ - -ਏ -ਖਾਲਸਾ ਬੰਦ ਹੋ ਜਾਂਦਾ ਹਾਂ। ਟਾਈਮ ਹੋ ਜਾਂਦਾ ਨਾ, ਉਹ ਚਾਰ ਵਜੇ ਬੰਦ ਕਰ ਦਿੰਦੇ ਨੇ ਤੇ ਉਹ ਫੇਰ- ਮੈਂ ਬੱਚੇ ਮਗਰ ਪਏ ਦੇ ਮੰਮਾ ਨੇ ਦਿਖਾਇਆ ਨਹੀ ਤੁਸੀਂ, ਇੱਕ ਵਾਰ ਤਾਂ ਦੇਖ ਆਏ ਨੇ, ਪਰ ਹੁਣ ਫੇਰ ਕਹਿੰਦੇ ਨੇ ਅਸੀ ਦੇਖਣਾ।
ਅੱਛਾ, ਅੱਛਾ ਨਹੀਂ ਪਤਾ ਕੀ ਕਰੋ ਨਾ, ਜਦੋਂ ਅਸੀਂ ਪਹੁੰਚਾਂਗੇ ਨਾ- ਦਰ ਜਾ-
ਹਾਂਜੀ, ਹਾਂਜੀ ਆ ਹਾਂ ਨਹੀਂ ਇਹ ਗੱਲ ਤੁਹਾਡੀ ਸਹੀ ਹੈ। ਉਹ ਪਹਿਲੇ ਇਹਨਾਂ ਨੂੰ ਇਹੀ ਦਿਖਾ ਤੋਂ ਲਿਆਣਾ। ਫੇਰ ਮੱਥਾ ਟੇਕ ਲਾਂਗੇ ਫੇਰ ਵਾਪਸੀ ਘਰਾਂ ਨੂੰ ਆ ਜਾਂਗੇ ਹੋਰ ਕੀ।
ਹਾਂਜੀ।
ਹਾਂ, ਨਹੀਂ ਇਵੇਂ ਬਣਾਉਂਦੇ ਹਾਂ ਪ੍ਰੋਗਰਾਮ। ਕੋਈ ਨੀ ਮੈਂ ਸਾਰਾ ਨਾਲ ਪੁੱਛ ਕੇ ਨਾ ਤੇ- ਫਿਰ ਅਸੀਂ ਸਲਾਹ ਬਨਾਦੇ ਹਾਂ, ਫਿਰ ਤੁਸੀਂ ਪੂਰੀ ਤਿਆਰੀ ਰੱਖਣਾ। ਜਾਂ ਮੈਂ ਕਹਿੰਦੀ ਤੁਸੀਂ ਇੱਧਰ ਨੂੰ ਆ ਜਾਣਾ, ਸਿੱਧਾ ਸਗੋਂ ਜ਼ਿਆਦਾ ਵਧੀਆ। ਦੇਖਾ ਗਾ
ਹਾਂ। ਕੋਈ ਨੀ ਵੇਖ ਲਵੋ, ਦੇਖੋ ਨਾ ਪਹਿਲੇ ਮੈਂ ਤੁਹਾਡੇ ਭਾਜੀ ਨੂੰ ਵੀ ਪੁੱਛਾਂਗੀ ਨਾ। ਕੀ ਕਹਿੰਦੇ ਨੇ। ਕਿਉਂਕਿ ਅਸੀਂ ਹੁਣ ਹੀ ਉਧਰ ਹੋ ਕੇ ਆਏ ਹਾਂ। ਸੋਰੀ। ਨਹੀਂ ਪਰ ਐਸੀ ਕੋਈ ਗੱਲ ਨਹੀਂ ਹੈ, ਕਿਉਂਕਿ ਦੇਖੋ ਚੰਗੇ ਪਾਸੇ ਤੇ ਇਹ ਵੀ ਕਦੇ ਮਨਾ ਨਹੀਂ ਕਰਦੇ ਜਾਣ ਲਈ। ਓ ਹਾਂਜੀ। ਫੇਰ ਅਸੀਂ ਨਾ ਐਵੇਂ ਸ਼ਨੀ-ਐਤਵਾਰ ਦਾ ਬਨਾਵਾਂਗੇ ਨਾ ਜਿਵੇਂ- ਅਸੀਂ ਆਹ ਵੀ ਮਤਲਬ।
ਹਾਂ, ਨਹੀਂ -ਨਹੀਂ ਤੁਹਾਡੀ ਗੱਲ ਸਹੀ ਹੈ।ਤੁਸੀਂ ਆ ਜਾਣਾ ਏਦਾਂ ਕਰਨਾ ਨਾ ਸ਼ੁੱਕਰਵਾਰ ਤੁਸੀਂ ਆ ਜਾਣਾ, ਤੇ ਸ਼ਾਮ ਨੂੰ ਚੱਲਣਾ ਤੇ ਹਾਰਡਲੀ ਤੁਸੀ- ਜੇ ਅੱਠ ਨੌ ਵਜੇ ਇੱਥੇ ਪਹੁੰਚ ਹੀ ਜਾਓਗੇ ਚਾਰ ਪੰਜ ਵਜੇ ਨਿਕਲੋਗੇ ਨਾ ਤੇ ਫੇਰ ਉੱਥੋਂ ਅਸੀਂ ਹੈ ਨਾ। ਬਸ ਰਾਤੀ ਆਰਾਮ ਕਰਕੇ ਤੇ ਸਵੇਰੇ ਤੜਕੇ ਨਿਕਲ ਜਾਗੇ ਅਪ ਡਾਊਨ ਹੋ ਜਾਏ ਵੀ ਸੈਟਰਡੇ ਦੀ ਤੇ ਸੰਡੇ ਨੂੰ ਵਾਪਸੀ ਜਾਂਦਾ ਨਾ।
ਹਾਂਜੀ ਹਾਂਜੀ ਹਾਂ ਕੋਈ ਨਹੀਂ ਇਵੇਂ ਕਰਲਾ ਗੇ ਦੇਖੋ ਹਾਂ ਫਿਰ ਲੈ ਲੈਣਗੇ ਛੁੱਟੀ ਹੋਰ ਕੀ ਐਕਸਟਰਾ ਸੈਟਰਡੇ ਸੰਡੇ ਤੇ ਆਫ ਹੀ ਹੁੰਦਾ ਇਹਨਾਂ ਦਾ ਤੇ
ਮਤਲਬ ਫਰਾਈਡੇ ਦੀ ਹਾਫ ਡੇ ਹੈ। ਕਰਾ ਲੈਣਾ ਨਾ ਕਿਉਂਕਿ ਚਾਰ ਪੰਜ ਵਜੇ ਨਿਕਲ ਜਾਓਗੇ। ਹਾਂ ਏਦਾਂ ਕਰ ਲੈਣਾ ਭਾਜੀ ਨੂੰ ਕਹਿ ਦੇਣਾ,
ਹਾਂਜੀ- ਹਾਂਜੀ ਕੋਈ ਨੀ ਐਸੀ ਕੋਈ ਗੱਲ ਨੀ ਵੈਸੇ ਤੇ ਮਨਾ ਨੀ ਕਰਨਗੇ ਮੈਂ ਜੇ ਕਹਿ ਤੇ ਨਾ ਇਹਨਾਂ ਨੂੰ, ਤੇ ਫੇਰ। ਮਤਲਵ ਮਨਾ ਨੀ ਕਰਦੇ, ਕਦੇ ਵੀ ਕਿਸੇ ਗੱਲ ਲਈ ਨਾ ਹਾਂਜੀ ਤੁਸੀਂ ਹਾਂਜੀ ਓਹੀ ਤੇ ਅੱਗੇ ਬੱਚੇ ਕ ਹੱਸ ਉਹੀ ਬੱਚੇ ਹੱਸਦੇ ਨਾ। ਮੈਂ ਕਿਹਾ ਤੁਸੀਂ ਆਪੇ ਪਾਪਾ ਨੂੰ ਜੋ ਵੀ ਕੋਈ ਗੱਲ ਹੁੰਦੀ, ਕੋਈ ਗੱਲ ਮਨਵਾਣੀ ਹੁੰਦੀ ਕਹਿੰਦੇ ਨਹੀਂ ਮੰਮਾ ਤੁਸੀ ਹੀ ਕਹੋ ਪਾਪਾ ਨੂੰ ਪਾਪਾ ਦੀ ਗੱਲ ਜ਼ਿਆਦਾ ਮੰਨਦੇ ਨੇ,
ਹਾਂ ਥੋੜਾ ਜਿਹਾ ਇਹਨਾਂ ਤੇ ਵੀ ਹੱਥ ਫੇਰੋ ਨਾ ਫੇਰ ਮੈਂ ਤੁਹਾਡੇ ਤਾਂ ਤੁਹਾਡੇ ਭਾਜੀ ਤਾਂ ਬਿਲਕੁਲ ਗੱਲ ਨੀ ਸੁਣਦੇ ਨਦੇ ਆਪਣੀ ਹਰ ਗੱਲ, ਆਪਣੀ ਕਰਨੀ ਹੁਣ- ਹੁਣ ਤਾਂ ਨਾ ਹਾਂ ਨੀ ਇਹ ਗੱਲ ਤਾਂ ਸਾਡੀ ਸਹੀ ਹੈ ਚਲੋ ਕੋਈ ਗੱਲ ਨੀ ਕੋਈ ਨੀ ਆਉਣਾ ਮੈਂ ਥੋੜ੍ਹੀ ਕਵਾਂਗੀ ਭਾਜੀ ਨੂੰ ਥੋੜਾ ਇਹਨਾਂ ਨੂੰ ਵੀ ਸਮਝਾ ਕੇ ਜਾਓ, ਗੱਲ ਮੰਨਣੀ ਚਾਹੀਦੀ ਸਾਡੀ ਵੀ ਹਾਂ। ਹਾਂ ਨਹੀਂ ਨਹੀਂ ਸਹੀ ਗੱਲ ਤੁਹਾਡੀ, ਹੋਰ ਤੁਸੀਂ ਸੁਣਾਓ, ਰੋਟੀ ਰੂਟੀ ਖਾ ਬੈਠੀ ਹੋ, ਹੂੰ,
ਨਹੀਂ ਹਾਲੇ ਖਾਣੀ ਹੈ, ਰੋਟੀ ਬਸ ਪਾਈ ਦੀ ਰੋਟੀ ਖਾਣੀ ਬਸ ਹਾਂਜੀ ਟਿੰਡੇ, ਟਿੰਡੇ ਬਣਾਏ ਨੇ ਅੱਜ,
ਹਾਂ ਤੁਹਾਡੇ ਫੇਵਰੇਟ ਨੇ ਮੈਨੂੰ, ਤੁਹਾਨੂੰ ਟਿੰਡੇ ਬਹੁਤ ਪੰਸਦ ਨੇ ਸਾਡੇ ਇੱਥੇ ਖਾਂਦਾ ਕੋਈ ਨੀ ਜੇ ਹਾਂਜੀ ਮੈਂ ਹਾਂਜੀ ਮੈਨੂੰ ਪਤਾ ਹੈ ਹਾਂਜੀ-ਹਾਂਜੀ ਤੁਸੀਂ ਤਾਂ ਬੜਾ ਨਕੋ ਨਾਕ ਜਾਣਦੇ ਮੈਂ ਕਹਿਣਾ ਟਿੰਡੇ ਲਿਆਈਆਂ ਤੁਸੀਂ ਕਹਿਣਾ, ਨਹੀਂ-ਨਹੀਂ ਮੈਂ ਨੀ ਖਾਣੇ, ਤੇ ਹੁਣ ਦੇਖੋ-ਦੇਖੋ ਟਾਈਮ ਦੇ ਹਿਸਾਬ ਨਾਲ ਚੋਇਸ ਵੀ, ਜੀ,
ਦੇਖੋ ਜੀ ਜਦੋਂ ਹੁੰ ਹਨਾ ਨਾ ਆਪਣਾ ਵਿਆਹ ਤੋਂ ਬਾਅਦ, ਸਭ ਚੀਜ਼ਾਂ ਖਾਣੀਆਂ ਪੈਂਦੀਆਂ ਹੈ ਫੇਰ ਉਹ ਹੈਬਿਟ ਬਣ ਜਾਂਦੀ ਹਾਂ ਖਾਣੀ ਖਾਣੀ ਫੇਰ ਨਾ ਇੱਕ ਬਣਾਣ ਦਾ ਵੀ ਢੰਗ ਹੁੰਦਾ ਦੇਖੋ, ਕੋਈ ਹਾਂਜੀ। ਜੀ,
ਹਾਂ ਇਹ ਵੀ ਗੱਲ ਤੁਹਾਡੀ ਸਹੀ ਇਹ ਗੱਲ ਬਿਲਕੁਲ ਠੀਕ, ਠੀਕ ਢੰਗ ਹੁੰਦਾ ਬਣਾਣ ਦਾ ਆਪਣਾ-ਆਪਣਾ ਨਾ, ਕਈ ਕਿੱਦਾਂ ਬਣਾਦੇ।
ਹਾਂਜੀ ਕਈ ਹਾਂ ਕਿਵੇਂ ਤਰੀ ਆਲੇ, ਬਣਾ, ਦਿੰਦੇ ਨੇ ਉਹ ਤਰੀ ਵੱਖਰੀ ਲੱਗਦੀ ਹੈ ਟੀਂਡੇ ਵਿੱਚ ਵੱਖਰੇ ਅਸੀਂ ਹਾਂਜੀ ਭਾਰ ਕੇ ਗਰੇਵੀ ਹਲੇ ਬਣਾਦੇ ਹਾਂ ਬੜੇ ਟੇਸਟੀ ਬਣਦੇ ਨੇ ਔਰ ਅਸੀਂ ਨਾ ਇੱਕ ਦਹੀਂ ਜ਼ਰੂਰ ਪਾਦੇ ਹਾਂ ਇਹਦੇ ਚ
ਅੱਛਾ-ਅੱਛਾ ਨਹੀਂ ਅ ਸਿੱਦਾਂ ਹੀ ਨਹੀਂ ਵੈਸੇ, ਪਾਦੇ ਅਸੀਂ ਕਟਲ ਚ ਪਾਦੇ ਹਾਂ ਅਸੀਂ ਕਟਰਲ ਬਣਾਦੇ ਹਾਂ ਨਾ ਜਦੋਂ ਕਟਰ ਉਦੋਂ ਅਸੀਂ ਅਸੀਂ ਜ਼ਰੂਰ ਪਾਦੇ ਹਾਂ ਦਹੀਂ ਵਿੱਚ ਉਦੋਂ ਅਸੀਂ ਟਮਾਟਰ ਨੀ ਯੂਜ ਕਰਦੇ,
ਅੱਛਾ ਨਹੀਂ ਅਸੀਂ ਵੀ ਕਟਲ ਚ ਪੈਂਦੀ ਹੈ ਅਰਬੀ ਚ ਪੈਂਦੀ ਹੈ। ਨਹੀ,
ਹਾਂ, ਕਟਲ ਚ ਜਰੂਰ ਪਾਵਾਗੇ ਦਹੀ ਐ ਕੋਈ ਵੀ ਚੀਜ਼ ਹੈ ਅਗਰ ਦਹੀਂ ਪਾਵੋਗੇ ਤਾਂ ਉਹਦਾ ਟੇਸਟ ਆਟੋਮੈਟਿਕ ਵਧੀਆ ਆ ਜਾਣਾ ਮੈਂ ਤਾਂ ਗੱਲ ਸਹੀ ਤੁਹਾਡੀ, ਤੇ ਅਸੀਂ ਤਾਂ ਅੱਜ ਦੇਖੋ, ਕੁਛ ਨੀ ਮੈਂ ਕਿਹਾ ਜੇ ਅਸੀਂ ਘੀਆ ਬਣਾਇਆ ਸੀਗਾ ਮੈਂ ਕਿਹਾ ਘੀਆ ਪਿਆ ਤਾਂ ਘੀਆ ਬਣਾ ਲੈਂਦੇ ਪਹਿਲੇ ਮੈਂ ਸੋਚ ਸਰਾਤਾ ਪਾਲਣ ਕੀ ਇਹਦਾ ਫੇਰ ਮੈਂ ਕਿਹਾ, ਚਲੋ ਲਹਿ ਤਾਂ ਰਹਿਣ ਦਿੰਨੀ ਹਾਂ ਬ ਬੱਚੇ ਕਹਿੰਦੇ ਸੀ ਰਾਇਤਾ ਖਾਣਾ ਨ ਫੇਰ ਮੈਂ ਘੀਏ ਦਾ ਪਾ ਘੀਏ ਦੀ ਸਬਜ਼ੀ ਬਣਾ ਲਈ ਨਾਲ ਕਹਿੰਦੇ ਸੀ ਮੌਸਮ ਅੱਛਾ ਥੋੜਾ ਕੜਾਹ ਬਣਾ ਲੋ, ਫੇਰ ਉਹ ਮੈਂ ਬਣਾ ਲਿਆ ਆਟੇ ਦਾ ਹੀ, ਹਹ ਉਹ ਬਣਾ ਲਿਆ ਹੁਣ ਮੈਂ ਆਵਾਜ਼ ਹੀ ਲਵਾ ਰਹੀ ਤੁਹਾਡੇ ਭਾਜੀ ਨੂੰ ਮੈਂ ਕਿਹਾ ਆ ਜੋ ਆਲੋ ਏ ਹਾਂ ਉਹ ਬਸ ਬੱਚੇ ਵੀ ਲੱਗੇ ਦੇ ਨੇ ਸ਼ਰਾਰਤਾਂ ਕਰਨ ਕਦੀ ਕੁਛ ਤੇ ਹੁਣ ਮੈਂ ਬਣਾ ਲਿਆ ਸੀਗਾ ਮੈਂ ਆ ਜਾਓ ਤੁਸੀਂ ਵੀ
ਹਾਂਜੀ ਦੇਖੋ ਹੁਣ ਤੁਸੀਂ ਸਲਾਹ ਬਣਾ ਤੇ ਅਸੀਂ ਆਵਾਂਗੇ ਹੀ ਹਣ ਤੇ ਭਾਜੀ ਆ ਜਾਂਣਦਾ ਫਿਰ ਗੱਲ ਕਰਾਂਗੀ ਮੈਂ ਚਲੋ ਬੱਚੇ ਹੋ ਆਉਣਗੇ ਦੇਖੋਰ ਜਾਣੇ ਕਿੱਥੇ ਫਿਰ ਸਾਰਾ ਸਾਲ ਸਕੂਲ ਜਾਣਾ ਬੱਚਾ
ਹਾਂਜੀ ਨਹੀਂ ਸਹੀ ਗੱਲ ਨਹੀਂ ਨਹੀਂ ਫਿਰ ਫਿਰ ਮੁਸ਼ਕਿਲ ਹੈ ਇਸ ਬਾਰੇ ਤੁਸੀਂ ਆਓਗੇ ਇੱਧਰ ਵੀ ਹੋ ਜਾਓਗੇ ਹੋਰ ਕੀ ਕਾਫ਼ੀ ਟਾਈਮ ਹੋ ਆਏ ਵੀ ਨੀ ਤੁਸੀਂ ਤਾਂ ਅਸੀਂ ਤਾਂ ਫੇਰ ਲਾ ਲਈਦਾ ਚੱਕਰ ਆ ਜਾਈਦਾ ਤੁਸੀਂ
ਚਲੋ ਦੇਖੋ ਤੁਸੀਂ ਆਉਂਦੇ ਹੋ ਸਭ ਨੂੰ ਮਿਲ ਜਾਂਦੇ
ਹਾਂ ਨਹੀਂ ਉਹ ਤਾਂ ਗੱਲ ਤੁਹਾਡੀ ਸਹੀ ਹੈ ਬਟ ਫੇਰ ਤੁਸੀਂ ਵੀ ਆਓ ਨਾ ਫਿਰ ਬੱਚਿਆਂ ਨੂੰ ਤੁਹਾਨੂੰ ਪਤਾ ਹੁੰਦਾ
ਕੋਈ ਨੀ ਅਸੀਂ ਹਾਂਜੀ ਉਹ ਦੇਖੋ ਹੁੰਦਾ ਹੀਏ ਸਾਡੇ ਬੱਚਿਆਂ ਨੂੰ ਵੀ ਆਉਂਦਾ ਕੀ ਉਹਨਾਂ ਦੇ ਘਰ ਚ ਆਉਣਾ ਸੀ ਦੇਖੋਣ ਅਸੀਂ ਆਵਾਂਗੇ ਤੁਹਾਡੇ ਕੋਲ
ਹਾਂ ਨੀ ਤੁਸੀਂ ਆਣਾ ਹਾਂ ਨੀ ਸਾਰਾ ਮ ਤੁਹਾਨੂੰ ਮੈਂ ਇੱਥੇ ਹਰਿਆਣਾ ਮਿਲ ਸਾਡੇ ਗੁਰਦੁਆਰਾ ਹੈਗਾ ਉੱਥੇ ਤੁਹਾਨੂੰ ਲੈ ਕੇ ਜਾਵਾਂਗੇ ਹਾਂ ਇਤਿਹਾਸਿਕ ਗੁਰਦੁਆਰਾ ਹੈਗਾ ਗੁਰਦੁਆਰਾ ਰਾਏ ਜੀ ਦਾ ਸਤਵੇੀਂ ਪਾਤਸ਼ਾਹ ਹੈ ਜੀ ਦਾ ਤੇ
ਅੱਛਾ
ਹਾਂ ਇੱਥੇ ਤੁਹਾਨੂੰ ਮੇਲੇ ਕਰਾ ਕੇ ਆਵਾਂਗੇ ਇੱਥੇ ਤਾਂ ਲੋਕੀ ਇਸ਼ਨਾਨ ਕਰਕੇ ਜਾਂਦੇ ਨੇ ਜਿਹਨਾਂ ਦੇ ਬੱਚੇ ਜਿੱਦਾਂ ਸੁੱਕੇ ਹੁੰਦੇ ਨਾ ਜਿੱਦਾਂ ਕਹਿ ਲਓ ਅ ਜ਼ਿਆਦਾ ਪਤਲੇ ਹੁੰਦੇ ਨੇ ਕਮਜ਼ੋਰ ਦੇ ਫਿਰ ਉਹ ਇਸ਼ਨਾਨ ਜਾਂਦਾ ਨੇ ਅਰਦਾਸ ਕਰਾਉਂਦੇ ਨੇ ਹਾਂ ਹਰੇ ਹੋ ਜਾਂਦੇ ਨੇ ਤਾਂਹੀ ਤਾਂ ਹਰੀਆਂ ਵੇਲਾ ਕੇ ਆ ਜਾਂਦਾ ਨਾ ਹਰੀਆਂ ਵੇਲਾਂ ਤੇ ਉਹ ਵੇਲਾ ਹਾਂ ਉਹ ਵਾਲਾਂ ਹੈਗੀਆਂ ਬਣੀਆਂ ਜ ਹਾਂ ਨੀ ਤੁਸੀਂ ਆਓ ਤੁਹਾਨੂੰ ਦਰਸ਼ਨ ਕਰਾਵਾਂਗੇ ਹਾਂ ਨ ਕੋਲ ਹੀ ਹੈ ਤਾਂ ਤਾਂ ਸਾਡੇ ਸ਼ਹਿਰ ਚ ਹੀ ਹੈ ਤੇ ਤੁਹਾਨੂੰ ਅਸੀਂ ਉਹ ਤਾਂ ਅਸੀਂ ਥੋੜ੍ਹੀ ਦੇਰ ਚ ਦਸ ਕੁ ਮਿੰਟੇ ਚ ਪਹੁੰਚ ਜਾਾਂਗੇ ਤੁਹਾਨੂੰ ਦਰਸ਼ਨ ਮੇਰੇ ਉਹ ਵੀ ਕਰਾ ਕੇ ਆਣੇ ਤੁਸੀਂ ਹੁਣ ਬਣਾ ਲੈਣਾ ਪੱਕਾ ਪ੍ਰੋਗਰਾਮ ਠੀਕ ਹੈ ਭੈਣ ਜੀ ਫਿਰ ਮੈਨੂੰ ਦੱਸ ਦੇਣਾ ਹਾਂ ਚੰਗਾ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ